ਅ ਹੈਲੋ।
ਹੈਲੋ।
ਹੈਲੋ ਫ ਕੱਟੀ ਗਈ। ਉਹ ਹੀ ਨੇ ਹੇਲੋ
ਤੇ
ਹੈਲੋ ਹੈਲੋ ਠੀ ਹੈਲੋੋ ਕੀ ਹਾਲ ਚਾਲ ਹੈ ਹੈਲੋ
ਹਾਂਜੀ ਭ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਹੈਲੋ
ਠੀਕ ਹੈ ਹੈਲੋ ਤੁਹਾਡੀ ਆਵਾਜ਼ ਨਹੀਂੀ ਆ ਰਹੀ ਕੀ ਗੱਲ
ਹੈਲੋ
ਅਵਾਜ਼ ਨਹੀਂੀ ਆ ਰਹੀ
ਹਾਂਜੀ ਹਾਂਜੀ
ਅਵਾਜ਼ ਨਹੀਂੀ ਆ ਹਾਂਜੀ ਅਵਾਜ਼ ਨਹੀਂੀ ਆ ਰਹੀ ਸੀ ਗੱਲ ਹੈਲੋ ਹਾਂਜੀ ਕੀ ਹਾਲ ਚਾਲ ਹੈ ਅਸੀ ਕਾਲ ਜ
ਹੈਲੋ
ਸਤਿ ਸ੍ਰੀ ਅਕਾਲ ਜੀ ਹੈਲੋ ਮੈਨੀ ਹਾਰੀ ਆਵਾਜ਼
ਹਾਂਜੀ ਹਾਂਜੀ ਬੋਲੋ
ਆਵਾਜ਼ ਨਹੀਂੀ ਹਾਂਜੀ ਠੀਕ ਹੈ ਹੋਰ ਆਪਣੀ ਸੁਣਾਓ
ਹ
ਹੈਲੋ
ਹੈਲੋ ਉਸ ਜਿਹੜਾ ਬਾਹਰ ਆ
ਹੈਲੋ ਹੈਲੋ ਹਾਂਜੀ ਹਾਂਜੀ ਬੋਲੋ ਹੈਲੋ
ਹੈਲੋ
ਹੈਲੋ ਆਵਾਜ਼ ਨਹੀਂੀ ਆ ਰਹੀ ਤੁਹਾਡੀ ਹੈਲੋ ਆਵਾਜ਼ ਨਹੀਂ ਆ ਰਹੀ
ਹੈਲੋ
ਆਵਾਜ਼ ਨਹੀਂ ਆ ਰਹੀ ।
ਆ ਰਹੀ ਹੈ, ਅਵਾਜ਼। ਹੈਲੋ। ਹਾਂਜੀ। ਹੁਣ ਆ ਰਹੀ।
ਹਾਂਜੀ- ਹਾਂਜੀ, ਬੋਲੋ।
ਹਾਂਜੀ ਹੋਰ ਠੀਕ ਹੋ?
ਠੀਕੋ। ਹੁਣ।
ਹੋਰ ਕੀ ਕਰ ਰਹੇ?
ਬੈਠਾ ਸੀ ਬਸ।
ਹੋਰ ਰੋਟੀ ਪਾਣੀ।
ਹਾਂਜੀ ਹਾਂਜੀ ਰੋਟੀ ਪਾਣੀ ਖਾ ਲਿਆ ਜੀ।
ਅੱਛਾ ਕੀ ਬਣਾਇਆ ਸੀ?
ਅੱਜ ਛੋਲੋ ਚਾਵਲ ਬਣਾਏ ਸੀ ਜੀ
ਅੱਛਾ ਅੱਛਾ ਠੀਕ ਹੈ ਹੋਰ ਮੌਸਮ ਠੀਕ ਹੈ, ਉੱਧਰ?
ਮੌਸਮ ਬਹੁਤ ਵਧੀਆ, ਅੱਜ ਬਾਰਿਸ਼ ਹੋਈ ਹੈ ਹਾਂ, ਗਰਮੀ ਬਹੁਤ, ਪੈ ਰਹੀ ਸੀ। ਗਰਮੀ ਬਹੁਤ, ਪੈ ਰਹੀ ਸੀ। ਗਰਮੀ ਦੇ ਨਾਲ, ਕਈ ਬਿਮਾਰ। ਮਤਲਬ, ਕੁਛ ਮੌਸਮ ਹੂੰ, ਵਧੀਆ।
ਹਾਂਜੀ- ਹਾਂਜੀ। ਅੱਛਾ- ਅੱਛਾ, ਠੀਕ ਹੈ। ਹਾਂਜੀ। ਜੀ, ਭਾਜੀ ਤੁਹਾਡੇ, ਘਰ ਦੇ ਉੱਧਰ, ਮੈਂ ਦੇਖਿਆ ਸੀ। ਤੇ, ਕੀ ਗੰਦ, ਵਗੈਰਾ ਬੜਾ ਪਿਆ ਦਾ।
ਹਾਂਜੀ। ਉਹਨੂੰ।
ਤੇ, ਥੋੜਾ ਸਾਫ- ਸਫ਼ਾਈ, ਕਰਾਓ ਨਾ, ਤੁਸੀਂ।
ਮੱਛਰ, ਵਗੈਰਾ ਵੀ, ਬਹੁਤ ਸਨ। ਤੇ ਉਹ, ਸਫ਼ ਤੇ ਉਹ ਸਫ਼ਾਈ, ਵਿਭਾਗ ਵਾਲਿਆਂ, ਨੂੰ ਕੀਤਾ ਸੀ ਫੋਨ। ਤੇ, ਉਹ ਫੇਰ, ਕੁਛ ਸੁਧਾਰ, ਕਰਨਗੇ। ਕਿ। ਅੱਜ, ਕੰਪਲੇਂਨ, ਤੇ ਉਹਨਾਂ ਨੂੰ, ਕੀਤੀ ਸੀ। ਅਸੀਂ। ਕਰਮਚਾਰੀਆਂ ਨੂੰ। ਤੇ ਉਹ ਕਰਨਗੇ, ਪਤਾ ਹੈ। ਇਸ ਤਰਾਂ ਫੇਰ ਬਿਮਾਰੀ ਵੀ। ਫੈਲਣ, ਦਾ ਵੀ। ਖ਼ਤਰਾ, ਰਹਿੰਦਾ ਹੈ।ਜਗਾ- ਜਗਾ, ਜਗਾ- ਜਗਾ। ਪਾਣੀ ਦੇ ਗੱਡੇ ਨੇ। ਉਂਥੇ ਮੱਛਰ ਹੋਈ, ਪਈ। ਤਾਂ ਹੁਣ।
ਹਾਂਜੀ- ਹਾਂਜੀ, ਮੈਂ ਆਈ ਸੀ ਨਾ। ਪਰਸੋਂ, ਆਈ ਤੁਹਾਡੇ। ਘਰ ਦੇ ਏਧਰ। ਤੇ ਮੈਂ, ਬੜਾ ਨੋਟਿਸ ਕੀਤਾ। ਤਾਂ ਮੈਂ ਕਿਹਾ, ਬੜਾ ਗੰਦ ਪਿਆ ਦਾ। ਆਲੇ- ਦੁਆਲੇ, ਝਾੜੀਆਂ ਵੀ ਉੱਗੀਆਂ ਦੀਆਂ ਨੇ। ਤੇ ਕਬਾੜਾ- ਕੂਬੂੜਾ, ਵੀ ਸੁੱਟਿਆਦਾ ਲੋਕਾਂ ਨੇ। ਏ ਥੋੜਾ ਨਾ ਲੋਕ। ਲੋਕਾਂ ਨੂੰ ਬੋਲਿਆ ਕਰੋ। ਹੁਣ ਤੁਸੀਂ, ਉੱਥੇ ਰਹਿ ਰਹੇ ਹੋ। ਤੇ ਉਹਨਾਂ ਨੂੰ, ਕਿਹਾ ਕਰੋ, ਬਈ ਇੱਥੇ ਕਬਾੜਾ। ਨਾ ਸੁੱਟੋ। ਹੁਣ ਰੋਕੋਗੇ, ਤਾਂ ਹੀ, ਰੋਕਣਗੇ ਨਾ ਉਹ।
ਨਹੀਂ, ਅੱਜ ਸਫ਼ਾਈ ਵਿਭਾਗ, ਆਲਿਆਂ ਨਾਲ ਕਿਹਾ ਸੀ। ਅੱਜ ਆਈ ਸੀ ਗੱਡੀ, ਆਪਣਾ। ਕੂੜਾ- ਕਾੜਾ, ਕੂੜਾ ਲੈ ਗੀ, ਚੱਕ ਕੇ। ਉਹ ਕਹਿ ਰਹੇ ਸੀ। ਉਹ ਕਹਿ ਰਹੇ ਸੀ, ਵੀ ਮੱਛਰ ਦਾ ਵੀ। ਕੀਟਨਾਸ਼ਕ ਦਵਾਈ, ਪਾਵਾਂਗੇ। ਮੱਛਰ ਤੇ ਛਿੜਕਾਵ ਕਰਾਂਗੇ।
ਹਾਂ।
ਤੇ, ਆਪਣਾ। ਹਾਂਜੀ।
ਹਾਂਜੀ। ਹਨਾ, ਸਫ਼ਾਈ ਬਹੁਤ ਜ਼ਰੂਰੀ ਹੈ। ਸਾਡੇ ਵਾਸਤੇ। ਤੇ, ਸਾਫ਼- ਸਫ਼ਾਈ ਰਹੇਗੀ। ਤਾਂ ਹੀ, ਅਸੀਂ ਸਹੀ ਰਵਾਂਗੇ। ਤੇ, ਬਿਮਾਰੀਆਂ ਬੱਚਿਆਂ ਨੂੰ ਵੀ, ਲੱਗਣਗੀਆਂ। ਹਾਂਜੀ। ਥੋੜਾ- ਸਫ਼ਾਈ ਦਾ ਧਿਆਨ, ਰੱਖਿਆ ਕਰੋ।
ਹੁਣ, ਕਰਮਚਾਰੀਆਂ ਨੂੰ ਲੈਕੇ ਆਈ ਸੀ। ਤੇ ਫੇਰ ਆਪਣਾ ਅਸੀਂ ਆਪਣਾ, ਐਮ ਸੀ, ਦੇ ਕੋਲ ਵੀ, ਗਏ ਸੀ ਆਪਣਾ। ਜੇੜਾ ਹੈਗਾ, ਸਫ਼ਾਈ ਵਿਭਾਗ ਦਾ, ਤੇ ਓ ਕੈ ਰਏ ਸੀ ਕਰਾਵਾਂਗੇ ਜੀ ਅੱਜ ਕਲ੍ਹ ਈ, ਸੜਕ ਵ ਵਗੈਰਾ, ਸਾਰੀ ਬਣਵਾਵਾਂਗੇ, ਤੇ ਓਨਾਂ ਦਾ ਆਂਦੇ ਜਾਂਦੇ ਬੱਚਿਆਂ ਨੂੰ ਔਨੂੰ ਵੀ ਬੜੀ ਦਿੱਕਤ, ਬੜੀ ਪਰੇਸ਼ਾਨੀ ਹੁੰਦੀ ਐ। ਬਾਰਿਸ਼, ਬਾਰਿਸ਼ ਦੇ ਵਿੱਚ ਤੇ, ਬੋਤ ਹੀ ਬੁਰਾ ਹਾਲ ਹੋ, ਜਾਂਦਾ ਨਾ ਇੱਧਰ।
ਹਾਂਜੀ। ਪਾਣੀ ਵੀ, ਬੜਾ ਭਰਿਆ ਦਾ ਸੀ। ਗੱਡੀਆਂ ਦੇ ਵਿੱਚ। ਫੇਰ, ਮੱਖੀ-ਮੱਛਰ। ਤੇ, ਤੁਹਾਡੀੇ ਝਾੜੀਆਂ ਵੀ, ਬੜੀਆਂ ਨੇ ਨਾ, ਓ ਵੀ ਸਾਰਾ ਸਾਫ਼ ਕਰਾਓ। ਕੋਈ ਕੀਟ, ਪਤੰਗਾ ਜਾਂ ਕੋਈ, ਸੱਪ ਵਗੈਰਾ। ਕੁੱਛ ਆ ਨਾ, ਨਾ ਜਾਏ। ਹਾਂਜੀ ਬ ਬੱਚਿਆਂ ਵਾਲਾ, ਘਰ ਹੁੰਦਾ ਏ। ਫੇਰ
ਓ ਹੁਣ, ਹੁਣ ਅਸੀਂ ਇੱਥੇ ਦੀਆਂ। ਫੇਰ, ਲਾਲ ਦਵਾਈ ਦਾ ਛਿੜਕਾਵ ਕਰਵਾ ਦਈ ਦਾ ਏ। ਕਦੀ । ਛਰ ਮੱਛ ਮੱਛਰ ਏਥੇ ਬੜੀ ਦੋੜੀ ਦਵਾਈ ਏ, ਤੇ ਆਪਣਾ ਮੱਛਰ ਨਾ ਕੱਟਣ ਕੁਛ ਅਗਰਬੱਤੀ ਵਗੈਰਾ ਵੀ ਜਲ, ਜਲਾ ਈ ਲਈਦਾ ਐ। ਵੈਸੇ ਤੇ, ਵੈਸੇ ਤੇ ਘਰਾਂ ਦੇ ਵਿੱਚ, ਆਲ ਆਊਟ ਤੇ ਲਗਾਈ ਦੀ ਈ ਐ। ਅਪਣਾ ਤੇ ਬਚਾਵ ਕਰਨਾ ਏ ਨਾ।
ਓਹ ਔਥੇ ਠੀਕ ਐ, ਹਾਂਜੀ-ਹਾਂਜੀ। ਬ ਤਕ ਫੇਰ ਵੀ ਨਾ ਜਿਵੇਂ, ਬਾਰ ਦਾ ਤੁਹਾਡਾ ਏਰੀਆ ਥੋੜਾ ਗੰਦ ਗੁੰਦ ਪਿਆ ਦਾ ਨਾ, ਸਾਫ਼ ਸੁਫ ਕਰਾਓ। ਹਾਂਜੀ, ਹੁਣ ਬਰਸਾਤਾਂ ਵੀ ਸਟਾਰਟ ਹੋ ਜਾਣੀਆਂ ਨੇ। ਫੇ ਫੇਰ ਹੋਰ ਦਿੱਕਤ ਹੋਏਗੀ, ਪਾਣੀ ਭਰ ਜੇਗਾ। ਫੇਰ ਬੱਚਿਆਂ ਨੇ ਵੀ ਨੰਗਣਾ ਏ, ਵੱਡੇ ਬਜ਼ੁਰਗਾਂ ਨੇ ਵੀ ਲੰਗਣਾ ਏ, ਐਵੇਂ ਸ ਟ ਸੁੱਟ ਲੱਗ ਜੇ ਕਿਸੇ ਨੂੰ ਹਨਾ, ਪੈਰ ਪੂਰ ਫਿਸਲ ਜੇ।
ਸਫ਼ਾਈ ਵਿਭਾਗ ਆਲੇ ਨੂੰ, ਕੀਤੀ ਦੀ ਕੰਪਲੇਨ। ਔਹ ਕਰਨਗੇ। ਤੇ ਆਪਣਾ ਫਿਰ ਲਾਲ ਤੇ ਅਸੀਂ, ਆਪ ਤੇ ਏਹੀ ਕਰ ਰਏ ਆ, ਵੀ ਮੱਛਰਦਾਨੀ ਜਿਵੇਂ ਲਗਾ ਲੀ, ਮੱਛਰ ਨਾ ਕੱਟਣ। ਆਲ ਆਊਟ ਵਗੈਰਾ। ਗਾਲੀ, ਕੱਛੂਆ ਸ਼ਾਪ, ਫਰਨੈ, ਫਰਨੈਲ ਵਗੈਰਾ ਵੀ ਅਸੀ ਪਾ ਦਈ ਦਾ ਏ ਪੌਦੇਆਂ ਤੇ, ਇੱਧਰ-ਉੱਧਰ।
ਹਾਂਜੀ-ਹਾਂਜੀ। ਅਅਹ ਹਾਂਜੀ-ਹਾਂਜੀ ਤੇ
ਹੂੰ-ਹੂੰ, ਹੋਰ ਸੜਕ ਬਣਾਣ ਵਾਸ ਕੀ ਉਨ੍ਹਾਂ ਨੂੰ ਕਿਆ ਸੀ, ਤੇ ਵੀ ਚਾਈਦੇ ਨੇ ਬਣਾਣ ਵਾਸਤੇ, ਹੂੰ, ਹੋਰ?
ਅੱਛਾ-ਅੱਛਾ, ਹਾਂਜੀ ਹਨ ਜੀ, ਸਭ ਠੀਕ ਨੇ।
ਘਰ ਬਾਰ, ਪਰਿਵਾਰ ਸਭ ਠੀਕ ਐ?
ਅਅਹ ਹਾਂਜੀ-ਹਾਂਜੀ ਸਭ ਠੀਕ ਨੇ।
ਹੋਰ? ਹਾਂਜੀ ਬੋਲੋ ਜੀ, ਹੋਰ ਕੁੱਜ
ਹੈਲੋ, ਹਾਂਜੀ-ਹਾਂਜੀ, ਮੈਂ ਕਿਆ ਸਭ ਠੀਕ ਨੇ।
ਅੱਛਾ ਜੀ। ਹੋਰ ਤੁ ਤੂਸੀਂ ਕੀ, ਤੁਸ ਹਾਂਜ ਸਾਫ਼ ਸਫਾਈ ਤੇ ਤੁਸੀਂ ਕੀ ਕਰਦੇ ਓ?
ਅਸੀਂ ਜੀ, ਸਾਡੇ ਕਾਰ ਬਾਰ ਮਤਲਬ ਫਰਨੈਲ ਦਾ ਪੋਚਾ ਲਾਈਦਾ ਏ, ਤੇ ਤੱ ਤੋ ਚੰਗੀ ਤਰ੍ਹਾਂ।
ਅੱਛਾ-ਅੱਛਾ।
ਹਨਾ, ਕਿਉਂਕਿ ਅਸੀਂ ਠੀਕ ਕਰਾਵਾਂਗੇ, ਸਾਫ਼ ਸਫ਼ਾਈ ਧਿਆਨ ਰੱਖਾਂਗੇ, ਤਾਂ ਹੀ ਸਾਡਾ ਸ਼ਰੀਰ ਠੀਕ ਰਹੇਗਾ ਨਾ? ਤਾਂ ਹੀ ਅਸੀਂ
ਹਾਂਜੀ
ਕਰਨ ਜੋਗੇ ਰਵਾਂਗੇ। ਨੀ ਤੇ ਫਿਰ ਬਿਮਾਰ ਹੋ ਗਏ ਤੇ ਫਿਰ, ਕੰਮ ਵੀ ਇਨਾ ਅਛਾ ਆਪਾ ਪਾਲ ਲਣਾ।
ਹਾਂਜੀ। ਤੇ ਫਿਰ ਏਸ, ਇਸ ਦਾ ਹਲ ਤੇ ਐਹੋ ਈ ਨਾ, ਆਪਣੇ ਆਪ ਨੂੰ ਮ ਮੰਟੇਨ ਬੰਦਾ ਰੱਖਦਾ।
ਹਾਂਜੀ-ਹਾਂਜੀ, ਏਹ ਤੇ ਹੈ ਈ ਏ।
ਹੋਰ?
ਹਾਂਜੀ ਹਾਂ, ਬਸ-ਬਸ ਵਧੀਆ। ਮੈਂ ਕੇਹਾ, ਭਾਜੀ ਨੂੰ ਫੋਨ ਕਰਕੇ, ਮੈਂ ਏਹ ਕੱਲ ਕਵਾਂ।
ਹੋਰ ਘਰ ਪਰਿਵਾਰ ਸਭ ਠੀਕ ਐ?
ਹਾਂ
ਜੀ ਸਭ ਠੀਕ ਨੇ। ਤੁਸੀਂ ਕਹਿ ਕੇ ਆਣਾ ਓਧਰ, ਕਮੇਟੀ ਘਰ ਚ ਕੀ ਸਾਫ਼-ਸਫ਼ਾਈ ਕਰਕੇ ਜਾਓ ਆਪਣਾ। ਕਿਉਂਕਿ ਫੇਰ ਬਾਰਿਸ਼ਾਂ ਲੱਗ ਜਨੀਆਂ ਨੇ, ਫੇਰ ਮੁਸ਼ਕਿਲ ਹੋਜੇਗੀ ਫੇਰ ਓਨਾਂ ਨੇ ਵੀ ਨੀ ਆਣਾ ਕਰਨ।
ਹਾਂ। ਹੋਰ
ਹਮ
ਹੋਰ?
ਹਾਂਜੀ, ਹਾਂਜੀ, ਸਭ ਵਧੀਆ
ਸਭ ਵਧੀਆ ਤੇ ਆਪਣਾ ਹੋਰ ਹੋਰ ਇਸ ਤੋਂ ਇਲਾਵਾ ਕੀ ਕਰ ਸਕਦੇ ਹਾਂ?
ਇਸ ਤੋਂ ਇਲਾਵਾ ਜੀ, ਤੁਸੀਂ ਬਾਹਰ ਵੀ ਥੋੜਾ ਆਪਣੇ, ਜਿੱਧਰ ਝਾੜੀਆਂ ਝੂੜੀਆਂ ਲੱਗੀਆਂ ਦੀਆਂ ਆਪਣੇ ਘਰ ਦੇ ਬਾਹਰ, ਉਹ ਤੁਸੀਂ ਆਪ ਹੀ ਕੱਟ ਦੋ ਤੇ ਥੋੜਾ ਫਰਨੈਲ ਦਾ ਛਿੜਕਾਵ ਕਰੋ ਸਾਰੇ ਸਾਈਡਾਂ ਤੇ
ਅੱਛਾ
ਹਾਂਜੀ
ਅਤੇ ਹੋਰ?
ਹੋਰ ਜੀ ਅ ਮਤਲਬ ਜਿਵੇਂ ਰਾਤ ਦੇ ਸੌਣ ਦੇ ਟਾਈਮ ਆਪਣਾ ਦਰਵਾਜ਼ਾ ਵਗੈਰਾ ਜਾਲੀ ਵਾਲਾੋਂ ਬੰਦ ਕਰਕੇ ਰੱਖੋ ਤਾਂ ਕਿ ਮੱਖੀ ਮੱਛਰ ਵਗੈਰਾ ਅੰਦਰ ਨਾ ਜਾਣ ਤੇ ਕਿਚਨ ਚ ਵੀ ਜੋ ਵੀ ਤੁਹਾਡੀ ਰਸੋਈਆਂ ਚ ਸਮਾਨ ਪਿਆ ਹੁੰਦਾ ਉਹਨਾਂ ਨੂੰ ਚੱਕ ਕੇ ਰੱਖੋ
ਅੱਛਾ ਜੀ ਮੈਂ ਕਿ ਜ਼ਿਆਦਾਤਰ ਜਾਲੀ ਵਾਲਾ ਹੀ ਸਾਮਾਨ ਲਗਾਈ ਹੈ ਦਰਵਾਜ਼ੇ ਹੋ ਗਏ। ਜਿਵੇਂ ਆਪਣਾ ਮੱਛਰਦਾਨੀ ਹੋ ਗਈ। ਇਹ ਤਾਂ ਮੱਛਰਾਂ ਦਾ ਬਚਾ ਹੋਏਗਾ ਜੇ ਆਪਣਾ ਕ ਕੱਪੜੇ ਵੀ ਹਲਕੇ ਵਗੈਰਾ ਪਾਉਣੇ ਚਾਹੀਦੇ ਨੇ ਨਾ
ਆ ਹਾਂਜੀ ਹਾਂਜੀ
ਹਾਂ
ਜੀ ਹੁਣ ਤੇ ਬਨਾ ਪੂਰੀ ਮਤਲਬ ਕਮੀਜ਼ ਦੇ ਪੂਰੀ ਬਾਜੂ ਦੇ ਕਪੜੇ ਪਾਓ ਨਾ
ਹਾਂਜੀ ਹਾਂਜੀ
ਹਾਂਜੀ
ਪੂਰੀ ਪੂਰੀ ਮ ਦੇ ਪ
ਹਾਂ ਹਾਂਜੀ ਹਾਂਜੀ
ਆਹੋ
ਚਲੋ ਤੁਸੀਂ ਕਰਨਾ ਫੇਰ ਇਹ ਕੰਮ ਅਗਰ ਨਹੀਂ ਕਰਕੇ ਜਾਣਗੇ ਨਾ ਤੇ ਫੇਰ ਆਪਾਂ ਸ਼ਿਕਾਇਤ ਕਰਾਂਗੇ ਇਹਨਾਂ ਦੀ
ਅੱਛਾ ਜੀ,
ਹਾਂਜੀ, ਚਲੋ ਬਸ ਭਾਜੀ ਠੀਕ ਐ, ਹੋਰ ਕਰਦੇ ਰਹਿਣਾ ਕਰਨਾ ਗੱਲ
ਠੀਕ ਹੈ ਜੀ ਭੈਣ ਜੀ ਠੀਕ ਹੈ। ਠੀਕ ਹੈ ਸਤਿ ਸ਼੍ਰੀ ਅਕਾਲ ਜ ਸਤਿ ਸ਼੍ਰੀ ਅਕਾਲ ਜੀ